ਹੈਲੋ, ਹਾਂਜੀ ਸਰ ਹਾਂਜੀ, ਸਤਿ ਸ਼੍ਰੀ ਅਕਾਲ ਮੈਮ ਤੁਸੀਂ ਠੀਕ ਹੋ।
ਹਾਂਜੀ, ਵਧੀਆ ਜੀ ਤੁਸੀਂ ਸੁਣਾਓ।
ਹਾਂਜੀ, ਮੈਂ ਵੀ ਠੀਕ ਹਾਂ ਹੋਰ ਤੁਸੀਂ ਦੱਸ ਦਿਓ।
ਮੈਂ ਕੁਛ ਨੀ ਫਰੀ ਹੋਈ ਸੀ ਮੈਂ ਹੁਣੀ।
ਅੱਛਾ, ਚਲੋ ਉਹ ਵਧੀਆ ਗੱਲ ਆ ਅਸੀ ਵੀ ਹੁਣੇ ਚਾਹ-ਪਾਣੀ ਪੀਤਾ ਤੇ ਛੋਲੇ ਬਣਾਉਣੇ ਅੱਜ ਤੇ ਛੋਲੇ ਭਿੱਗੋ ਤੇ ਆ ਬਸ। ਬਾਹਰ ਦੀਆਂ ਚੀਜ਼ਾਂ ਕਹਿੰਦੇ ਸੀ ਨਿਆਣੇ ਕਿਹਾ ਅੱਜ ਮੰਮਾ ਜਦੋਂ ਅਸੀਂ ਆਵਾਂਗੇ ਉਦੋਂ ਬਾਹਰੋਂ ਮੰਗਵਾ ਮੰਗਾਣਾ ਕੁਛ ਮੈ ਕਿਹਾ ਨਹੀਂ-ਨਹੀਂ ਨਿਆਣੇ ਕਿੱਥੇ ਸੁਣਦੇ ਕਿਸੇ ਦੀ?
ਹਾਂ, ਬਰਸਾਤ ਦਾ ਮੌਸਮ ਹੈ ਨਾਲੇ ਬਾਹਰ ਦਾ ਖਾਣਾ ਸਹੀ ਵੀ ਨੀ ਐ।
ਹਾਂਜੀ, ਇਸ ਟਾਈਮ ਤਾਂ ਮੈਂ ਨਿਆਣਿਆਂ ਨੂੰ ਤਾਂ ਵੇਖਦਾ ਹੁੰਦਾ। ਘਰ ਦਾ ਹੀ ਖਾਣਾ ਹੀ ਸਕੂਲ ਗਏ ਆ ਤੁਹਾਡੇ ਤੁਸੀਂ ਕੀ ਕਰਦੇ ਹੋ?
ਹੂੰ-ਹੂੰ। ਹਾਂਜੀ, ਏਦਾਂ ਹੀ ਕਰਦੇ ਨੇ ਬੱਚੇ ਤੇ। ਮੈਂ ਵੀ ਭੀਯੋ ਨੇ ਛੋਲੇ, ਤੁਸੀਂ ਚੀੱਟੇ ਭਯੋ ਨੇ ਕਾਲੇ ਭਯੋ ਨੇ।
ਮੈਂ ਤਾਂ ਕਾਲੇ ਭਿਯੋ ਨੇ ਕਾਲੇ ਛੋਲੇ ਚੌਲ ਬਣਾਉਣੇ ਆ।
ਅੱਛਾ, ਮੈਂ ਵੀ ਕਾਲੇ ਛੋਲੇ ਭਿਹੁਨਦਿਆਂ।
ਚਲੋ, ਇਹ ਤਾਂ ਵਧੀਆ ਤ ਚੌਲ ਬਣਾਉਣੇ ਅੱਜ। ਫਿਰ ਮੈਂ ਨਿਆਣੇ ਖੁਸ਼ ਹੋ ਕੇ ਖਾ ਲੈਂਦੇ ਛੋਲੇ ਚੋਲ ਤਾਂ।
ਅੱਛਾ।
ਹਾਂਜੀ- ਹੂੰ ਤੋ ਜਦੋਂ ਆਉਗੇ ਸਕੂਲ ਤੋਂ ਤਾਂ ਬਾਕੀ ਹੂੰਣ ਮੈ ਗਰਮੀ ਆ, ਕੱਲ- ਪਰਸੋਂ ਦਾ ਮੀਂਹ ਪਹਿਣਦੇ ਆ ਤੇ ਨਿਆਣੇ ਵੀ ਕਹਿਢੇ ਆ। ਤੇ ਮੰਮਾ ਜੀ ਨਹੀਂ ਅਸੀਂ ਬਾਹਰ ਦਾ ਖਾਣਾ ਬਾਹਰ ਦਾ ਮੰਗਵਾ ਪਰ ਇਹਨਾਂ ਨੇ ਹਾਲੇ ਮੰਗਵਾਏ ਸੀਗੇ ਪੀਜ਼ਾ ਮੰਗਵਾਇਆ, ਪਰਗੇ ਮੰਗਵਾਏ ਸੀ। ਹਾਲੇ ਅੱਜ ਫਿਰ ਕਹਿੰਢੇ। ਤੇ ਅਸੀਂ ਆ ਕੇ ਮੋਮੋਸ ਆਰਡਰ ਕਰਨੇ ਆ ਦੁਪਹਿਰ ਨੂੰ।
ਅੱਛਾ ਜੀ, ਇਨਾ ਨੀ ਬਾਹਰ ਦਾ ਖਵਾਈ। ਇਹਨੂੰ ਥੋੜਾ ਸਮਝਾਇਆ ਕਰੋ ਬੱਚਿਆਂ ਨੂੰ।
ਹਾਂਜੀ, ਮੈਂ ਤਾਂ ਤਾਂ ਹੀ ਮੈਂ ਛੋਲੇ ਬਣਾਉਣ ਲੱਗੀ ਹਾਂ ਮੈਂ ਕਿਹਾ ਨਹੀਂ ਇੱਕ ਦਿਨ ਖਾਣਾ ਫਿਰ ਘੱਟੋ-ਘੱਟ ਇੱਕ-ਦੋ ਵੀਕ ਤੱਕ ਤਾਂ ਕੁਛ ਨੀ ਖਾਣਾ ਤੁਸੀਂ ਬਾਹਰ ਦਾ ਏਦਾਂ ਹੀ ਹੁੰਦਾ ਸਾਡੇ ਮੈਂ ਤਾਂ ਇੱਕ ਵੀਕ ਘੱਟੋ-ਘੱਟ ਇੱਕ ਜਾਂ ਦੋ ਵੀਕ ਦਾ ਗੈਪ ਲਾ ਲਿਆ ਦਿੰਦੀ ਹਾਂ ਵਿਚ ਹੂੰ।
ਹਾਂ, ਨੀ ਮੈਂ ਆਪ ਜ਼ਿਆਦਾ ਨੀ ਮੈਂ ਖਵਾਉਂਦੀ ਹੈਗੀ ਮਹੀਨੇ ਚ ਇੱਕ-ਦੋ ਵਾਰੀ ਬਸ ਜਿਆਦਾ ਨੀ। ਦੇਖੋ, ਮੈਦਾ ਹੁੰਦਾ ਮੈਦਾ ਫੇਿਰ ਨੁਕਸਾਨ ਕਰਦਾ। ਫਿਰ ਤੇ ਘਰੇ ਬਣਾ ਕੇ ਖਵਾਦੋ।
ਹਾਂਜੀ, ਮੈਂ ਕਦੇ-ਕਦੇ ਬਣਾ ਬਣਾਏ ਆ ਮੈਂ ਮੋਮੋਸ ਵਗੈਰਾ ਘਰੇ। ਮੈਂ ਕਦੇ-ਕਦੇ ਫੇਰ ਖਵਾ ਦਿੰਦੀ ਹਾਂ ਮੈਂ ਕਦੇ-ਕਦੇ ਖਵਾ ਦਿੰਦੀ ਹਾਂ ਹੁਣ ਤਾਂ ਨਵੀਂ ਤਰ੍ਹਾਂ ਦੀ ਇੱਕ ਰੈਸਪੀ ਚੱਲੀ ਆ ਬਿਨਾਂ ਆਟ ਮੈਦੇ ਤੇ। ਮੋਮੋਸ ਆਪਾਂ ਨੂੰ ਨਾ ਮੈਦੇ ਦੀ ਉਹ ਬਣਾਉਣੀ ਆ ਬਸ ਫੀਲਿੰਗ। ਜਿਹੜੀ ਫੀਲਿੰਗ ਹੁੰਦੀ ਉਹ ਤਿਆਰ ਕਰਨੀ ਹੈ। ਉਹਨੂੰ ਥੋੜਾ ਜਿਹਾ ਗਿੱਲਾ ਕਰਕੇ ਉਹਨੂੰ ਆਟੇ ਚ ਲਾ ਕੇ ਫੇਰ ਥੋੜਾ ਜਿਹਾ ਗਿੱਲਾ ਕਰਕੇ ਦਹੀਂ ਪਾ ਲੈਂਦੇ। ਸੇਮ, ਬਿਲਕੁਲ ਵੀ ਨਾ ਉੱਥੇ ਜਿਆਦਾ ਆਟਾ ਲੱਗਣਾ ਨਾ ਜ਼ਿਆਦਾ ਮੈਂ ਤਾਂ। ਤੇ ਆਪਣਾ ਕੰਮ ਵੀ ਹੋ ਜਾਣਾ।
ਹੂੰ -ਹੂੰ,
ਮਿਹਨਤ ਵੀ ਘੱਟ ਲੱਗਣੀ, ਜਿਵੇਂ ਆਪਾਂ ਇੱਕ- ਇੱਕ, ਲੋਈ ਵੇਲ ਕੇ, ਫਿਰ ਮੋਮੋਸ ਬਣਾਉਣੇ ਪੈਂਦੇ ਨੇ, ਏਦਾਂ ਨੀ। ਕਰਨਾ ਪੈਣਾ, ਥੋੜਾ ਆਸਾਨ ਹੀ ਹੋ ਜਾਂਦਾ ਤਾਂ।
ਪੇਪਰ ਵੀ ਆਉਂਦੇ ਹੈ ਨਾ, ਰਾਈਸ ਪੇਪਰ ਨਾਲ ਵੀ ਸਿੰਪਲ ਬਣ ਜਾਂਦੇ।
ਹਾਂਜੀ, ਰਾਈਸ ਪੇਪਰ ਵੀ ਠੀਕ ਹਨ, ਹੁਣ ਬਾਕੀ ਪੱਤਾ ਗੋਭੀ ਦਾ ਵੀ ਵਿਖਾਉਂਦੇ। ਘਿਓ ਦੇ ਨਾਲ, ਵੀ ਬਣ ਜਾਂਦੇ ਮੋਮਸ ਵੀ।
ਹੂੰ- ਹੂੰ,
ਹੂੰ ਚਲੋ ਹਾਂਜੀ। ਰਾਈਸ ਪੇਪਰ ਨਾ, ਨਿਆਣਿਆਂ ਨੂੰ ਘੱਟ ਹੀ ਪਸੰਦ ਹੁੰਦਾ, ਮੈਂ ਇੱਕ ਵਾਰ, ਰਾਈਸ ਪੇਪਰ ਵਾਲਾ ਬਣਾਇਆ ਸੀ। ਸੀਗੇ, ਉਹਨ ਨੂੰ ਪਸੰਦ ਨਹੀਂ ਆਏ ਸੀ, ਫਿਰ ਮੈਂ ਇਹ ਵਾਲੇ ਜਿਹੜੇ ਯੂਟਿਊਬ ਤੋਂ ਵੇਖ ਕੇ ਬਣਾਏ ਸੀ ਇਹਦੇ ਇੰਨਾ ਪਤਾ ਨਹੀਂ ਲੱਗਦਾ, ਕਿ ਆਪਾਂ ਕੀ ਯੂਜ ਕੀਤਾ, ਤੇ ਇਹ ਵੀ ਬਹੁਤ ਜ਼ਿਆਦਾ ਸ ਲੱਗਦੇ ਹਾਂਜੀ ਤੇ ਇਹਦੇ ਚ ਤਾਂ, ਵੀ ਇੰਨਾ ਨੀ ਲੱਗਦਾ, ਘੱਟ ਹੀ ਲੱਗਦਾ, ਵਧੀਆ ਲੱਗਦਾ।
ਹਮ- ਹਮ, ਵਧੀਆ- ਵਧੀਆ, ਮੈਂ ਵੀ ਬਣਾਏ ਸੀ, ਇੱਕ ਵਾਰੀ, ਪਰ ਮੇਰੇ ਬੱਚਿਆਂ ਨੇ। ਖਾਂਦੇ ਨੇ, ਕਹਿੰਦੇ ਵ ਮੈਦੇ ਵਾਲੇ ਹੀ ਖਾਣੇ ਨੇ, ਮੈਂ ਮੈਦੇ ਵਾਲੇ ਵੀ ਬਣਾਏ ਸੀ, ਆਟੇ ਵਾਲੇ ਵੀ ਬਣਾਏ ਸੀ। ਉਹ, ਫੇਰ ਆਟੇ ਵਾਲੇ ਮੈਂ ਹੀ ਖਾਧੇ।
ਹਾਂਜੀ, ਜਿਹੜੇ, ਨਿਆਣਿਆ ਨੂੰ ਪਸੰਦ, ਆ ਜਾਣ ਆਪ ਵਧੀਆ ਖਾਂਦੇ, ਫਿਰ ਚਟਨੀ ਵਗੈਰਾ, ਵੀ ਮੈਂ ਆਪ ਹੀ ਬਣਾਈ ਸੀਗੀ। ਉਹ ਵੀ ਕਹਿੰਦੇ ਕਿ, ਮੰਮਾ ਮਿਰਚਾਂ ਘੱਟ ਹੈਗੀਆਂ, ਇਹਦੇ ਚ
ਬੱਚਿਆਂ, ਨੂੰ ਸਾਰਾ ਪੱਤਾ ਲੱਗ ਜਾਂਦਾ।
ਕਹਿੰਦੇ, ਨਹੀਂ ਮੰਮਾ ਇਸ ਚ ਮਿਰਚਾਂ ਘੱਟ ਹੈ, ਹੋਰ ਪਾਉ ਹੁਣ। ਮੈਂ ਕਿਹਾ, ਇਹ ਲਾਲ ਮਿਰਚਾਂ ਦੀ ਚਟਨੀ ਹੈ, ਤੇ, ਇਸ ਚ ਕਿੰਨੀਆਂ ਮਿਰਚਾਂ ਚਾਹੀਦੀ ਤੁਹਾਨੂੰ?
ਉਹੀ ਹੈ ਨਾ, ਦੇਖੋ। ਕਿੱਦਾਂ ਓਦਾਂ ਸਬਜ਼ੀ ਚ ਮਿਰਚਾਂ ਹੋਣਗੀਆਂ, ਤੇ ਖਾਣਗੇ ਨੀ ਮੋਮੋਸ ਇਨਾਂ ਨੇ ਕਰਾਰੀ ਖਾਣੀ ਹੈ।
ਹਾਂਜੀ, ਇਹ ਤਾਂ ਹੈ। ਹਾਂਜੀ, ਇਹ ਤਾਂ ਹੈ।
ਹਾਂਜੀ, ਹੋਰ ਕੀ ਕਰਦੇ ਪਏ ਸੀ? ਹੋਰ ਬਣਾ ਲੈਂਦੇ ਹੋ ਤੁਸੀਂ?
ਮੈ, ਬਸ ਸਾਰਾ ਕੁਛ ਬਣਾ ਲੈਂਦੀ, ਮੈਂ ਕੱਲ ਨਿਊ, ਨੂਡਲਸ ਬਣਾਏ ਸੀਗੇ ਜੀ, ਜਦ ਨਿਆਣੇ ਘਰੇ ਨਹੀਂ ਸੀਗੇ। ਕਿਉਂਕਿ, ਨਿਆਣਿਆ ਲਈ ਤਾਂ ਸਹੀ ਨੀ ਹੈਗੇ ਆ। ਮੈਂ ਆਪਣੇ ਲਈ ਬਣਾਏ ਸੀਗੇ, ਨੂਡਲਸ, ਮੈਂ ਨੂਡਲਸ ਪਹਿਲਾਂ ਬੋਇਲ ਕੀਤੇ, ਫੇਰ ਉਹਦੇ ਚ, ਮੈਂ। ਚੰਗੀ ਤਰ੍ਹਾਂ ਪਹਿਲਾਂ, ਫਿਰ ਮੈਂ ਪਿਆਜ ਵਗੈਰਾ, ਸਾਰੀਆਂ ਸਬਜ਼ੀਆਂ ਜਿੰਨੀ ਕਿ ਮੈਨੂੰ ਚਾਹੀਦੀ ਸੀ, ਕਿ ਮੈਂ ਸਾਰੇ ਇੰਗ੍ਰਡੀਂਟ ਸ਼ੋਪ ਕਰ ਲੈ। ਫ ਮੈਂ ਚੰਗੀ ਤਰ੍ਹਾਂ ਉਹਨਾਂ ਨੂੰ ਫਰਾਈ ਕੀਤਾ ਇੰਗ੍ਰਡੀਅਂਟਸ, ਨੂੰ ਫਿਰ ਉਹਦੇ ਮੈਂ ਸੋਇਆ ਸੋਸ ਸਾਰੇ ਕੈਚਪ, ਧਗੈਰਾ ਪਾ ਤੀ ਫਿਰ ਉਹਨੂੰ ਮੈਂ ਤਿਆਰ ਕੀਤੀ ਫਿਰ ਉਹਦੇ 'ਚ ਮੈਂ ਨੂਡਲਸ। ਪਾ ਕੇ, ਫਿਰ ਬਣਾਏ ਸਾਰੇ ਘਰ ਦੇ, ਸਾਰਿਆਂ ਨੇ ਖਾਧੇ ਸਾਰੇ ਕਹਿੰਦੇ ਸੀ, ਵਧੀਆ ਬਣ ਗਏ, ਫੇਰ ਮੈਂ। ਇੱਕ ਵਾਰ ਮੈਂ ਪੀਜ਼ਾ ਵੀ, ਬਣਾਇਆ ਸੀ ਬ੍ਰੈਡ ਨਾਲ ਬ੍ਰੈਡ ਨੂੰ ਆਪ ਬ੍ਰੈਡ ਨੂੰ ਆਪਾਂ ਪੂਰਾ ਗਿੱਲਾ ਕਰਕੇ ਫਿਰ ਉਹਨੂੰ, ਉਹਦਾ ਡੋ ਬਣਾ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਆਪਾਂ, ਪੂਰਾ ਰੋਟੀ ਦੇ, ਉਹਦੇ ਚ ਲਿਆਣਾ। ਵੇਲ ਕੇ ਫੇਰ, ਉਹਦੇ ਚ ਆਪਾਂ ਚਮਚ ਨਾਲ ਥੋੜੇ- ਥੋੜੇ, - ਥੋੜੇ ਉਹ ਕਰ ਦੇਣੇ। ਜਿਹੜੇ ਦੂਜੇ ਹੁੰਦੇ ਨਾ, ਨਾਈਫ ਵਾਲਾ ਚਮਚ, ਉਹਦੇ ਨਾਲ ਕੱ
ਹੂੰ- ਹੂੰ, ਹੂੰ।
ਤੇ, ਉਹਦੇ ਨਾਲ -ਉਹਦੇ ਨਾਲ, ਸੋਸ ਲਾ ਦੇਣੀ, ਸੋਸ ਲਾ ਕੇ ਜਿਹੜੀ ਵੀ ਆਪਣਾ ਵੈ ਟੇਬਲਸ ਲਾਂਣੀ ਆ, ਉਹ ਸਾਰੀ ਲਾ ਦੋ। ਫੇਰ ਉਹਦੇ ਤੇ ਚੀਜ਼ ਪਾ ਕੇ, ਉਹਨੂੰ ਬੇਕ ਕਰ ਲੋ, ਮੇਰੇ ਕੋਲ ਹੈਗਾ, ਮਾਈਕਰੋਵੇਵ ਨਾ ਉਹਦੇ 'ਚ ਕੀਤਾ ਹੀ
ਠੀਕ ਐ, ਵਧੀਆ ਏ ਤੁਸੀਂ, ਘਰੇ ਬਣਾ ਲੈਂਦੇ ਓ। ਆਪਾਂ ਤੇ ਲੋਕਡਾਊਨ 'ਚ ਈ ਬਣਾਇਆ ਸੀ, ਜ਼ਿਆਦਾ ਨੀ ਪਰ
ਮੈਂ ਵੀ ਸਾਰਾ ਕੁਛ ਜਿਵੇਂ ਲੋਕਡਾਊਨ ਚ ਬਣਾਣਾ ਸਿੱਖਿਆ ਹੀ ਹੁਣ ਮੈਂ ਬਣਾਉਣੀ ਰਹਿਣੀ ਆ ਕਦੇ-ਕਦੇ। ਜੇ ਕੋਈ ਨਵੀਂ ਰੈਸਪੀ ਫੋਨ ਤੇ ਵੇਖ ਲਾ ਤੇ ਉਹ ਵੀ ਕਦੇ-ਕਦੇ ਬਣਾ ਲੈਣੀ ਆ ਫੋਨ ਤੇ ਵੇ
ਹਾਂਜੀ ਫ਼ੋਨ ਦਾ ਤੇ ਇੱਕ ਫਾਇਦਾ ਵੀ ਬੋਤ ਆ ਤੇ ਨੁਕਸਾਨ ਵੀ ਬੋਅਤ ਆ।
ਹਾਂਜੀ ਨਿਆਣਿਆਂ ਨੂੰ ਤਾਂ ਨੁਕਸਾਨ ਈ ਆ ਆਪਣਾ ਆਪਾਂ ਤੇ ਚਲੋ ਏਦਾ ਦੀ
ਆਪਣਾ ਤੇ ਜੋ ਬਣਾਂਣਾ ਏ ਦੇਖਲੋ ਤੇ ਬਣਾ ਲੋ।
ਹਾਂਜੀ ਬਾਕੀ ਨਿਆਣੇ ਤਾਂ ਆਪਣੀ ਮਰਜ਼ੀ ਨਾਲ ਆਉਂਦੇ ਆ ਸਕੂਲ ਤੋ ਫਿਰ ਪੈ ਜਾਂਦੇ ਆ ਥਾਂ ਰੋਟੀ-ਪਾਣੀ ਖਾ ਕੇ ਫਿਰ ਟਿਊਸ਼ਨ ਜਾਣਾ ਹੁੰਦਾ ਇਨਾ ਨੇ ਉਥੋਂ ਪਹਿਲਾਂ ਥੋੜ੍ਹਾ ਬਹੁਤ ਫੋਨ ਵੇਖ ਲਿਆ। ਫੇਰ ਆ ਕੇ ਥੋੜ੍ਹਾ-ਬਹੁਤ ਫੋਨ ਵੇਖਦੇ ਆ ਸੋ ਜਾਂਦੇ ਆ। ਥੱਕ ਜਾਂਦੇ ਸਕੂਲ ਤੋਂ ਆ ਕੇ ਸੌਣ ਦਾ ਟੈਮ ਨੀ ਮਿਲਦਾ ਇਹਨਾਂ ਨੂੰ ਟਿਊਸ਼ਨ ਤੋਂ ਆ ਕੇ ਸੋ ਜਾਂਦੇ ਫੇਰ। ਫਿਰ ਥੋੜ੍ਹੀ ਦੇਰ ਬਾਦ ਚਾਹ ਪੀਣ ਲਈ ਉਠਾ ਦਿੰਦੀ ਮੈਂ ਤਾਂ ਇਹਨਾਂ ਨੂੰ।